ਹੈਲੋ
ਹੈਲੋ, ਹੈਲੋ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹੋਰ ਕੀ ਹਾਲ-ਚਾਲ? ਹਾਂਜੀ-ਹਾਂਜੀ। ਸਭ ਵਧੀਆ, ਹਾਂਜੀ ਮੈਂ ਵੀ ਵਧੀਆ। ਹੋਰ ਸੁਣਾਓ ਕੀ ਕਰ ਮੈਂ ਕੁਛ ਨਈਂ ਬਸ ਓਨਲਾਈਨ ਸਰਚ ਕਰ ਰਹੀ ਸੀ ਸ਼ੋਪਿੰਗ ਵਾਸਤੇ।
ਅੱਛਾ-ਅੱਛਾ, ਅ ਮੇ-ਮੇਸ਼ੂ ਤੋਂ ਮੰਗਾਵੇ ਕੇ ਹੋਰ ਕੋਈ ਆ?
ਹਾਂ, ਨਈਂ ਹੈਗੇ ਤਾਂ ਬਥੇਰੇ ਐਪਸ ਹੈਗੇ ਆ। ਤੇ ਮੈਂ ਮੀਸ਼ੋ ਤੋਂ ਹੀ ਉਹਦਾ ਦਾ ਜ਼ਿਆਦਾਤਰ ਮੰਗਾਉਂਦੀ ਆਂ, ਉਹੀ ਯੂਜ
ਹਾਂ, ਅਸੀਂ ਵੀ ਉਹੀ, ਮੇਸ਼ੂ ਤੋਂ ਹੀ ਪੇਮੇਂਟ ਕਰਦੇ ਆ।
ਅੱਛਾ-ਅੱਛਾ, ਤੇ ਕੀ ਮੰਗਾਇਆ ਤੁਸੀਂ ਓ ਤੋਂ।
ਮੈਂ ਕੋੌੜ ਸੂਟ ਵਗੈਰਾ ਫੇਰ ਮੇਰੀ ਨਾ ਬੇਟੀ ਆ ਉਹਦੇ ਵਾਸਤੇ ਕੱਪੜੇ ਮੇਸ਼ੋ ਤੋਂ ਹੀ ਆਉਂਦੇ ਆ ਜੇ ਆਪਾਂ ਵੀ ਹਾਈਟ ਥੋੜ੍ਹੀ ਜਿਹੀ ਘੱਟ ਆ ਨਾ ਉਸਦੇ ਕਰਕੇ ਮੇਸ਼ੂਰ ਪੂਰੇ ਉਹਦੇ ਮਾਪ ਦੇ ਆਉਂਦੇ ਆ।
ਹਾਂਜੀ- ਹਾਂਜੀ -ਹਾਂਜੀ, ਨਹੀਂ ਉਹਦਾ ਪ੍ਰੋਡਕਟ ਤੇ ਅੱਛੇ ਆਉਂਦੇ ਆ
ਹਾਂਜੀ ਮਾਰਕੀਟ ਤੋਂ ਲੈ ਕੇ ਆਉਂਦੀ ਨਾ ਮੈਂ ਫੇਰ ਉਹ ਵੱਡੇ ਨਿਕਲਦੇ, ਵੱਡੇ ਨਿਕਲਦੇ ਆ ਫੇਰ ਉਹ ਕੱਟੇ ਕੁੱਟੇ ਕੰਟਿੰਨ ਵੀ ਚਲਾ ਜਾਂਦਾ
ਹਾਂਜੀ, ਅੱਜ ਕੱਲ੍ਹ ਸਿਲਾਈ ਇੰਨੀ ਸਟਿਚਿੰਗ ਹੈਗੀ ਹੈ ਉਹ ਪਤਾ ਹੀ ਨਹੀ ਲੱਗਦਾ
ਹਮ, ਰੇਡੀਮੇਨ ਤੇ ਉਹ ਹੀ ਨਾ ਉਹ ਜੇ ਆਪਾਂ ਵੱਡੇ ਵੱਡੇ ਸ਼ੋਰੂਮ ਵਿੱਚ ਵੀ ਜਾਈਏ, ਉਹੀ ਕੱਪੜਾ ਕਿੰਨਾ ਮਹਿੰਗਾ ਮਿਲਦਾ ਹੈ ਔਰ ਉਹ ਰੈਂਟ ਵੀ ਵਧੀਆ ਮਿਲ ਜਾਂਦੀ, ਚੀਜ਼ ਵੀ ਵਧੀਆ ਮਿਲ ਜਾਂਦੀ।
ਮੇ ਨਹੀਂ ਹੈ ਜਿੰਨੇ ਦਾ ਕੱਪੜਾ ਨੀ ਹੁੰਦਾ ਓਨੀ ਤੇ ਸਵਾਈ ਨਿਕਲ ਜਾਂਦੀ ਹੈ ਇਸ ਕਰਕੇ ਔਨਲਾਈਨ ਸ਼ੋਪਿੰਗ ਜ਼ਿਆਦਾ ਬੈਸਟ ਰਹਿੰਦੀ ਹੈ
ਹਾਂਜੀ ਓਹੀ ਨਾ, ਚਾਹੇ ਬੇਸ਼ੱਕ ਦ ਥੋੜਾ ਟਾਈਮ ਈ ਚਲੇ, ਪਰ ਵਧੀਆ ਐ ਓ।
ਹਾਂਜੀ-ਹਾਂਜੀ, ਉਹ ਤਾਂ ਹੈਗਾ ਨਈ ਕਈ ਫੈਬਰਿਕ ਅੱਛੇ ਨਿਕਲਦੇ ਆ ਓਦਾ ਤੇ ਤੁਸੀਂ ਅਗਰ ਦੁਕਾਨਾਂ ਤੇ ਵੀ ਜਾਓ, ਤੇ ਤੁਸੀਂ ਆਪਣੀ ਪਸੰਦ ਦਾ ਲੈ ਕੇ ਚੈੱਕ ਕਰਕੇ ਦੇਖ ਕੇ ਲੈ ਸਕਦੇ ਓ, ਹੈ ਤੇ ਦੋਨੋ ਹੀ ਅ ਅੱਛੇ ਆਨਲਾਈਨ ਵੀ ਅੱਛੀ ਹੈਗੀ ਤੇ ਆਫਲਾਈਨ ਵੀ ਅੱਛੀ ਦੋਨੋ ਤਰ੍ਹਾਂ ਦੀ ਸ਼ੋਪਿੰਗ ਸਹੀ ਰਹਿੰਦੀ ਐ।
ਹਾਂ ਦੁਕਾਨ ਤੇ ਵੀ ਦੇਖ ਕੇ ਕੱਪੜਾ ਵਧੀਆ ਮਿਲ, ਮਿਲ ਜਾਂਦਾ।
ਹਾਂਜੀ ਹਾਂਜੀ ਦੁਕਾਨ ਤੇ ਬਸ ਇੰਨਾ ਆਉਂਦਾ ਕਿ ਤੁਸੀਂ ਚੈੱਕ ਕਰ ਸਕਦੇ ਹੋ ਕੱਪੜੇ ਦਾ ਮਟੀਰੀਅਲ ਕੀ ਹੈਗਾ ਹੈ ਸਾਈਜ਼ ਕੀ ਅਗਰ ਅਸੀਂ ਸ਼ੂਜ ਵਗਰਾ ਵੀ ਲੈਣੇ ਆ ਤੇ ਓਦਾ ਸਾਈਜ ਵਗੈਰਾ ਚੈਕ ਕਰ ਸਕਦੇ ਉਹ ਨ ਲਨ ਚ ਨਹੀਂ ਹੁੰਦਾ ਫਲਾਈਨ ਚ ਤੁਸੀਂ ਕਰ ਸਕਦੇ ਹੋ
ਔਨਲਾਈਨ ਵਿੱਚ ਖ਼ਰਾਬ ਵੀ ਆ ਜਾਂਦਾ ਕੱਪੜਾ
ਹਾਂਜੀ ਹਾਂਜੀ ਉਹ ਵੀ ਹੈਗਾ ਹੈ ਖ਼ਰਾਬ ਤਾਂ ਦੇਖੋ ਦੋਨੋ ਪਾਸੇ ਹੀ ਅਗਰ ਤੁਸੀਂ ਦੁਕਾਨ ਤੇ ਲੈਣ ਜਾਓਗੇ ਨਾ ਉਹ ਵੀ ਤੁਸੀਂ ਚੀਜ਼ ਦੇਖ ਕੇ ਲਿਆਓਗੇ ਬਟ ਅਗਰ ਘਰ ਆਓਗੇ ਤੇ ਕੱਪੜਾ ਧੋਣ ਦੇ ਬਾਅਦ ਨਾ ਸਹੀ ਨਿਕਲੇ ਖ਼ਰਾਬ ਨਿਕਲੇ ਹਾਂ ਗਰੰਟੀ ਰਟੀ ਕਿਸੇ ਚੀਜ਼ ਦੀ ਨੀ ਫਲਾਈਨ ਦੀ ਵੀ ਨੀ ਔਨਲਾਈਨ ਦੀ ਵੀ ਨੀ ਹੈਗੀ
ਹਾਂਜੀ ਅੱਜ ਕੱਲ੍ਹ ਤਾਂ ਸਾਰੇ ਵਿੱਚ ਹੀ ਮਿਲਾਵਟ ਚੱਲਦੀ ਆ
ਹਾਂਜੀ ਸਭ ਵਿੱਚ ਹੀ ਮਿਕਸ ਹੈਗਾ ਬਸ ਇਹ ਹੈਗਾ ਕੀ ਅਗਰ ਤੁਸੀਂ ਔਨਲਾਈਨ ਮੰਗਓਗੇ ਤੁਹਾਡਾ ਟਾਈਮ ਵੀ ਬਚਤ ਹੋਏਗਾ ਤੁਹਾਨੂੰ ਟਰੈਵਲ ਜਿੱਦਾਂ ਜਾ ਕੇ ਤੁਸੀਂ ਘਰ ਬੈਠੇ ਮੰਗਵਾ ਸਕਦੇ ਸਕਦੇ ਹੋ ਇਹ ਵੀ ਕਾਫ਼ੀ ਟਾਈਮ ਬਚ ਜਾਂਦਾ ਸਮੇਂ ਬਚ ਜਾਂਦਾ
ਜੋਬ ਕਰਨ ਵਾਲਿਆਂ ਨੂੰ ਟਾਈਮ ਨੀ ਮਿਲਦਾ ਘਰ ਦਾ ਵੀ ਕੰਮ ਆਉਂਦਾ ਬਾਹਰ ਦਾ ਵੀ ਆਉਂਦਾ ਜੋਬ ਵੀ ਕਰਦਾ ਤੇ ਉਹਨਾਂ ਨੂੰ ਔਨਲਾਈਨ ਠੀਕ ਆ
ਹਾਂਜੀ ਹੁਣ ਜਿੱਦਾਂ ਖੜੇ ਪਏ ਸਾਨੂੰ ਕੋਈ ਦਾਲ ਸਬਜ਼ੀ ਕੁੱਝ ਚਾਹੀਦੀ ਉਹ ਵੀ ਅਸੀਂ ਔਨਲਾਈਨ ਮੰਗਵਾ ਸਕਦੇ ਹਾਂ ਹਨਾ ਨਹੀਂ ਸਭ ਵਾਲੀ ਦਾ ਵੇਟ ਕਰਨਾ ਪੈਂਦਾ ਮਾਰਕਿਟ ਜਾਵਾਂਗੇ ਤੇ ਲਿਆਵਾਂਗੇ ਅੱਜ ਕੱਲ ਪੈਟਰੋਲ ਵਗੈਰਾ ਦੇ ਇੰਨੇ ਰੇਟ ਵਧੇ ਹੋਏ ਆ ਬੰਦਾ ਕਿੱਥੇ ਜਾਏਗਾ ਤੇ ਕਿੱਥੇ ਲੈ ਕੇ ਆਏਗਾ ਘਰ ਬਹਿ ਕੇ ਹੀ ਅਸੀਂ ਮੰਗਵਾ ਸਕਦੇ ਹਾਂ
ਆਹ ਕੱਲ੍ਹ ਮੈਂ ਸਮਾਨ ਅਹ ਉਹਦਾ ਕਿਰਾਣੇੇ ਦਾ ਸਮਾਨ ਮੰਗਾਇਆ ਥੋੜ੍ਹਾ ਬਹੁਤ ਜਿਹਾ ਅਹ ਪੰਜ ਸੌ ਦਾ ਦੋ ਚਾਰ ਚੀਜ਼ਾਂ ਹੀ ਆਏ
ਅੱਛਾ
ਚ ਬਸ ਚਾਰ ਪੰਜ ਚਾਰ ਹੀ ਹੈ ਚੀਜ਼ਾਂ ਹੈ ਬਸ ਪੰਜ ਸੌ ਦਾ ਮੈਂ ਹੈਰ ਨੂੰ ਮੈਂ ਕਿਹਾ ਕਿਸੇ ਟਾਈਮ ਤੇ ਪੰਜ ਸੌ ਦਾ ਕਿੰਨਾ ਸਮਾਨ ਆ
ਬਹੁਤ ਆਉਂਦਾ ਸੀਗਾ ਹਾਂਜੀ ਹੁਣ ਤੇ ਮਹਿੰਗਾਈ ਹੋ ਗਈ ਨਾ ਉਹ ਮਹਿੰਗਾਈ ਕਿਉਂਕਿ ਹਰੇਕ ਚੀਜ਼ ਦੇ ਰੇਟ
ਬਹੁਤ ਜ਼ਿਆਦਾ ਬਹੁਤ ਉਹੀ ਨਾ ਅੱਜ ਕੱਲ ਮੈਂ ਅੱਜ ਘਰ ਮਹਿਮਾਨ ਬਣ ਕੇ ਵੀ ਨ ਕਿਸੇ ਦੇ ਘਰੇ ਜਾ ਸਕਦੇ ਹ ਆਪਾਂ, ਹਾਂ ਪਰ ਚਾਹ ਦੀ ਕੋ ਚਾਰ ਦੀ ਕੱਪੀ ਪੀ ਲਓ ਬਸ ਵਾ ਵਾਪਸ ਆਜਓ।
ਬਸ ਬਸ ਬਸ
ਅ ਅਗਲਾ ਅਗਲਾ ਬੰਦੇ ਕੋਲੋਂ ਪੈਸੇ ਅ ਰੋਟੀ ਪਾਣੀ ਵਾਸਤੇ ਆਪਦਾ ਮਸਾਂ ਗੁਜ਼ਾਰਾ ਕਰਦੇ ਪ ਇਸ
ਹਾਂਜੀ, ਹਾਂਜੀ-ਹਾਂਜੀ, ਹਾਂਜੀ ਇਹ ਹੁੰਦਾ ਬਾਕੀ ਕੀ ਇਹ ਹੁੰਦਾ ਕਿ ਅਰ ਤੁਸੀਂ ਦੁਕਾਨ ਤੇ ਜਾਓਗੇ ਤੁਸੀਂ ਮੋਲ ਭਾਵ ਕਰ ਸਕਦੇ ਹੋ। ਓਨਲਾਈਨ ਤੇ ਜਿਹੜਾ ਔਫਰ ਹੈਗਾ, ਉਸੇ ਹਿਸਾਬ ਨਾਲ ਤੁਹਾਨੂੰ ਚੀਜ਼ ਮਿਲੇਗੀ ਓਦਾਂ ਨ ਮਿਲਦੀ।
ਹਾਂਜੀ-ਹਾਂਜੀ ਉਹ ਨਾ ਜ ਮੈਂ ਜਿਵੇਂ ਹੁਣ ਵ ਵੱਡੀ ਦੁਕਾਨਾਂ ਤੇ ਥੋੜ੍ਹਾ ਮਹਿੰਗੀ ਮਿਲਦੀ ਉਸ ਤੋਂ ਥੋੜੇ ਜਿਵੇਂ ਘੱਟ ਦੁਕਾਨਾਂ ਵਾਲੇ ਆਉਂਦੇ ਛੋਟੇ ਦੁਕਾਨਾਂ ਵਾਲੇ ਉਹਨਾਂ ਦੇ ਕੋਲ ਵੀ ਵਧੀਆ ਮਿਲ ਜਾਂਦੇ ਕੱਪੜੇ।
ਹਾਂਜੀ ਹਾਂਜੀ ਬਸ ਇਹ ਹੈਗਾ ਉਹਨਾਂ ਨੇ ਆਪਣਾ ਜੀ ਐਸ ਟੀ ਵਗੈਰਾ ਹਰੇਕ ਚੀਜ਼ ਲਗਾਣੀ ਹੁੰਦੀ ਤਾਂ ਉਸੇ ਹਿਸਾਬ ਨਾਲ ਉਹਨਾਂ ਦੇ ਰੇਟ ਵੱਧ ਜਾਂਦੇ ਆ ਉਹਨਾਂ ਨੇ ਆਪਣਾ ਖਰਚਾ
ਉਹ ਸਾਰਾ ਖਰਚਾ ਕਸਟਮਰਾਂ ਘਰੋਂ ਕੱਟਦੇ ਆ
ਹਮ ਹਮ ਹਮ ਉਹੀ ਉਹਨਾਂ ਨੇ ਆਪਣਾ ਖਰਚਾ ਪਾਣੀ ਨਾ ਆਪਣਾ ਸਭ ਕੱਢ
ਹਾਂ ਤੁਸੀਂ ਨਾ ਛੋਟੀ ਦੁਕਾਨ ਤੇ ਚਲੇ ਜਾਓ ਉਹੀ ਕੱਪੜਾ ਵਧੀਆ ਵੀ ਮਿਲ ਜਾਂਦਾ ਪਰ ਉਹ ਲੋਕ ਵੱਡੇ ਜੋ ਅਮੀਰ ਲੋਕ ਫਾਲਤੂ ਪੈਸੇ ਵਾਲੇ ਜਿਹਨਾਂ ਦੇ ਕੋਲ ਫਾਲਤੂ ਪੈਸਾ ਹੈਗਾ ਉਹ ਛੋ ਵੱਡੇ-ਵੱਡੇ ਸ਼ੋਰੂਮਾਂ ਵਿੱਚ ਜਾ ਕੇ ਲੁੱਟ ਕੇ ਆ ਜਾਂਦੇ। ਪਰ ਕੋਈ ਗ਼ਰੀਬ ਬੰਦੇ ਨੂੰ ਨਹੀਂ ਦੇਣਾ ਉਹਨਾਂ ਨੇ।
ਹਾਂਜੀ ਬਸ ਉਹ ਹੈ ਉਹਨਾਂ ਨੇ ਨਾ ਟੈਗ ਵਗੈਰਾ ਲਗਾ ਕੇ ਆਪਣਾ ਨਾਮ ਕਰਨਾ ਹੈ ਤੇ ਉਸ ਹਿਸਾਬ ਨਾਲ ਉਹਨਾ ਨੇ ਰੇਟ ਰੱਖ ਦੇਣੇ ਹੈ। ਚੀਜ਼ ਉਹੀ ਹੁੰਦੀ ਹੈ ਥੋੜਾ ਜਿ ਫਰਕ ਹੁੰਦਾ ਬਸ।
ਹਾਂ ਉਹੀ ਤੁਸੀਂ ਪ ਛੋਟੀ ਦੁਕਾਨਾਂ ਤੇ ਅ ਸ਼ੋਪਿੰਗ ਕਰਕੇ ਪੈਸਾ ਬਚਾਓ ਥੋੜੇ ਕਿਸੇ ਗ਼ਰੀਬ ਨੂੰ ਦੋ।
ਹਾਂਜੀ ਉਹ ਵੀ ਹੈਗਾ ਬਾਕ ਕਿ ਮੇਰੇ ਹਿਸਾਬ ਨਾਲ ਤਾਂ ਔਨਲਾਈਨ ਸਹੀ ਰਹਿੰਦਾ ਔਫਰ ਵਗੈਰਾ ਅੱਛੇ ਲੱਗ ਜਾਣ। ਤੇ ਅੱਛੀ ਚੀਜ਼ਾਂ ਮਿਲ ਜਾਂਦੀਆਂ ਉਹਦੇ ਵਿੱਚ ਹੂੰ।
ਫੇਰ ਤੁਸੀਂ ਹੋਰ ਮਾਰਕੀਟ ਵਿੱਚ ਵੀ ਲੈ ਕੇ ਆਣਦੇ।
ਮਾਰਕੀਟ ਮੈਂ ਪਹਿਲਾਂ ਜਾਂਦੀ ਸੀ ਪਰ ਨਾ ਜਦੋਂ ਦਾ ਇਹ ਔਨਲਾਈਨ ਜਿੱਦਾਂ ਸਟਾਰਟ ਹੋਇਆ ਨਾ ਤੇ ਮੈਂ ਫੋਨ ਤੇ ਹੀ ਔਡਰ ਕਰਕੇ ਚੀਜ਼ਾਂ ਮੰਗਵਾ ਲੈਂਦੀ ਹਾਂ। ਮੇਨ
ਵੀ ਆ ਜਿਵੇਂ ਉਹ ਨਾਹ ਸੂਟਾਂ ਦੇ ਡਿਜਾਇਨ ਭੇਜ ਦਿੰਦੇ। ਫੇਰ ਆਪਾਂ ਆਪ ਹੋ ਕੇ ਵੀ ਦੁਕਾਨ ਤੇ ਜਾ ਸਕਦੇ ਆ।
ਜਾ ਸਕਦੇ ਆ ਹਾਂਜੀ ਬਹੁਤ ਸਾਰੇ ਤਰੀ ਹੈਗੇ ਔਨਲਾਈਨ ਬਹੁਤ ਚੀਜ਼ਾਂ ਹੈਗੀਆਂ ਤੁਸੀਂ ਕਾਫ਼ੀ ਚੀਜ਼ਾਂ ਮੰਗਵਾ ਸਕਦੇ ਹੋ ਹਾਂਜੀ।
ਹਾਂ ਕੋਈ ਬੁਕਿੰਗ ਕਰਦਾ ਕੋਈ ਅ ਜਾ ਕੇ ਲੈ ਕੇ ਆਉਂਦੇ ਆ।
ਹਾਂਜੀ ਬਹੁਤ ਹੈਗੇ ਆ। ਮੇਰੇ ਹਿਸਾਬ ਨਾਲ ਤੇ ਹੈ ਤੇ ਦੋਨੋ ਆਪਣੀ ਜਗ੍ਹਾ ਸਹੀ ਪਰ ਮੇਨ ਓਨਲਾਈਨ ਜਿਆਦਾ ਸਹੀ ਲੱਗਦਾ ਹੈ।
ਹਾਂਜੀ ਉਹ ਮੈਂ ਤਾਂ ਕਦੇ ਲੁਧਿਆਣੇ ਤੋਂ ਵੀ ਲ ਹਾਂਜੀ ਲੁਧਿਆਣੇ ਤੋਂ ਵੀ ਸ਼ੋਪਿੰਗ ਲੈ ਕਰਦੇ ਹ ਅਸੀਂ ਜਾ ਕੇ ਕਦੋਂ-ਕਦੋਂ। ਔਰ ਫੇਰ ਅ ਅੰਮ੍ਰਿਤਸਰ ਤੋਂ ਵੀ ਲੈ ਕੇ ਆਉਂਦੇ ਸੂਟ ਅਸੀਂ।
ਅੱਛਾ-ਅੱਛਾ
ਹਾਂ
ਘਰ ਬਹਿ ਕੇ ਵੀ ਮੰਗਵਾ ਸਕਦੇ ਹੋ ਜਿੱਦਾਂ ਅਗਰ ਮੈਂ ਦਿੱਲੀ ਰੇਨ ਮੈਂ ਇੱਥੋਂ ਵੀ ਫੋਨ ਕਰਕੇ ਔਡਰ ਕਰ ਸਕਦੀ ਆ ਔਨਲਾਈਨ ਮੇਰਾ ਆਰਾਮ ਨਾਲ ਆ ਜਾਏਗਾ।
ਕਿਤੇ ਵੀ ਬਹਿ ਕੇ ਤੁਸੀਂ ਕਿਤੇ ਵੀ ਭੇਜ ਸਕਦੇ ਹੋ ਕਿਤੇ ਵੀ ਕੁਝ ਮੰਗਵਾ ਸਕਦੇ ਹੋ।
ਅੱਛਾ ਅੱਛਾ।
ਇਹਦਾ, ਇਹ ਫਾਇਦਾ ਬਹੁਤ ਹੈਗਾ?
ਪਰ ਐਵੇਂ ਨਾਲ ਚਲ, ਬੰਦਾ ਘੁੰਮ ਵੀ ਘੁੰਮ ਫਿਰ ਕੇ ਹੋਰ ਵੀ, ਕੁਝ ਚੀਜ਼ਾਂ ਆਈਟਮਾਂ ਦੇਖ, ਦੇਖਿਆ ਜਾਂਦੇ। ਕੋਈ ਸੌ ਚੀਜ਼ਾਂ ਦੇਖ ਦੇਖੀਆਂ ਜਾਂਦੀਆਂ ਬਾਜ਼ਾਰ ਵਿੱਚ।
ਹਾਂ ਹਾਂ ਇਹ ਤੇ ਹੈਗਾ ਨਾਲੇ ਔਨਲਾਈਨ ਪਤਾ ਇੱਕ ਹੋਰ ਹੁੰਦਾ ਹੈ ਕਿ ਤਿੰਨ ਚਾਰ ਕੰਪਨੀਆਂ ਔਫਰ ਲਗਾ ਦੇਂਦਿਆ ਅਲੱਗ ਅਲੱਗ ਦੁਕਾਨ ਤੇ ਤੁਹਾਨੂੰ ਨਾ ਸਿਰਫ ਇੱਕ ਕੰਪਨੀ ਜ਼ਿਆਦਾ ਮਿਲਦੀ ਹੈ ਇਹਦੇ ਅੰਦਰ ਜਿੱਦਾਂ ਵੱਡੀ-ਵੱਡੀ ਕੰਪਨੀਆਂ ਹੁੰਦੀਆਂ ਨਾ ਤੇ ਉਹ ਵੀ ਆਪਣੇ ਲਗਾ ਦਿੰਦੀਆਂ ਨੇ ਵਿੱਚੇ। ਤੇ ਤੁਸੀਂ ਚੰਗੀ ਤਰ੍ਹਾਂ ਉਹਨਾਂ ਤੋਂ ਕੰਪੇਅਰ ਕਰ ਸਕਦੇ ਹੋ ਉਹਨਾਂ ਨੂੰ ਮਿਲਾ ਕੇ ਕਿ ਕਿਹੜੀ ਚੀਜ਼ ਜ਼ਿਆਦਾ। ਅੱਛੀ ਹੈ ਕਿਹੜੀ ਖ਼ਰਾਬ ਹੈ ਇਹ ਸਾਨੂੰ ਲੈਣੀ ਚਾਹੀਦੀ ਹੈ। ਉਸ ਹਿਸਾਬ ਨਾਲ ਵੀ ਤੁਸੀਂ ਆਪਣਾ ਮੰਗਵਾ ਸਕਦੇ ਹੋ?
ਹਾਂਜੀ ਹੁਣ ਹੁਣ ਤਾਂ ਫਰਨੀਚਰ ਵਗੈਰਾ ਵੀ ਸਾਰਾ ਆਨਲਾਈਨ ਵੀ ਮਿਲਦਾ। ਅ ਯ ਫ੍ਰਿਜ, ਟੀਵੀ ਵੈਰਾ ਐਲ ਸੀ ਡੀ ਏਸੀ ਵਗੈਰਾ ਸਾਰਾ ਓਨਲਾਈਨ ਤੋਂ ਹੀ ਮਿਲਦਾ ਹੁਣ ਤਾਂ।
ਉਹ ਤੇ ਚਲੋ ਟੀਵੀ, ਫਰਿਜ ਹਾਂ। ਟੀਵੀ, ਫਰਿਜ ਜੋ ਵੀ ਹੈਗਾ ਉਹ ਤੇ ਤੁਸੀਂ ਦੇਖ ਕੇ ਲੈ ਕੇ ਆਓਗੇ ਪਰ ਜਿੱਦਾਂ ਛੋਟੀ-ਛੋਟੀ ਚੀਜ਼ਾਂ ਹੋ ਗਈਆਂ ਨਾ ਉਹ ਚੀਜ਼ਾਂ ਫਿਰ ਵੀ ਓਨਲਾਈਨ ਸਹੀ ਰਹਿੰਦੀਆਂ।
ਹਾਂਜੀ, ਹੁਣ ਨਾ ਅਸੀਂ ਤਾਰੀਕ ਦੀ ਬੁਕਿੰਗ ਕੀਤੀ ਸੀ, ਫਲਿਪਟਸ ਸਟਾਰ ਤੋਂ ਤਾਂ ਵਧੀਆ, ਮਤਲਬ ਰੇਟ ਵਧੀਆ ਮਿਲ ਗਿਆ ਸੀ, ਦੁਕਾਨ ਤੋਂ ਥੋੜ੍ਹਾ ਸਸਤਾ ਮਿਲਿਆ।
ਹਾਂਜੀ। ਔਫਰ, ਲੱਗ ਜਾਂਦੇ ਨੇ ਉਹਨਾਂ ਦੇ, ਉਹਨਾਂ ਨੂੰ ਇਹ ਹੁੰਦਾ ਕਿ, ਦੁਕਾਨ -ਨਾਲੋਂ ਅਸੀਂ, ਆਪਣਾ ਮਾਲ ਸਸਤਾ, ਕੱਢੀਏ।
ਆਹ ਹੁਣ, ਆਈਫੋਨ ਤੇ ਵੀ ਔਫਰ ਨਿਕਲਦੇ ਆ, ਮੋਬਾਇਲਾਂ ਦੇ। ਫਲਿਪਸ ਕਾਰਟ, ਵਾਲੇ ਕਰਦੇ ਆ। ਹਾਂ ਸਾਨੂੰ, ਇਹ ਸਾਡੀਆ ਕੁੜੀਆਂ ਇੱਥੇ ਪਿੰਡ, ਦੇ ਕੁੜੀਆਂ ਲੱਗੇ ਹੋਈ ਨਾ, ਜੋਬ ਤੇ ਉਹ ਸਾਨੂੰ ਫਿਰ ਦੱਸ ਦਿੰਦੀ, ਕਹਿੰਦੀ।
ਹਾਂਜੀ ਹਾਂਜੀ ਨਹੀਂ ਬਹੁਤ ਫ਼ਰਕ ਪੈਂਦਾ, ਚੀਜ਼ਾਂ ਦਾ ਬਹੁਤ ਜ਼ਿਆਦਾ ਪੈ ਜਾਂਦਾ
ਹਾਂ, ਹਨਾ ਹੁਣ ਆਪਾਂ ਦੁਕਾਨ ਤੇ, ਰਿਚਾਰਜ ਕਰਦੇ ਹਾਂ, ਫੋਨ ਮੋਬਾਇਲ ਦੇ ਤਾਂ ਉਹ ਲੈ ਉਹ, ਸਾਢੇ ਤਿੰਨ ਸੌ ਦਾ ਪੈਕ ਪਾਦੇ ਆ, ਅਠਾਈ ਦਿਨਾਂ ਦਾ।
ਹਾਂਜੀ।
ਔਰ ਜੇ ਆਪਾਂ, ਮੋਬਾਇਲ ਤੋਂ ਅ ਉਹ ਕਰਾਂਗੇ, ਰਿਚਾਰਜ ਕਰਾਂਗੇ। ਤਾਂ ਦੋ ਸੋ ਨਾਇਣਟੀਨਿਨ ਰੂਪੀਸ ਦਾ। ਪੰਜਾਹ ਰੁਪਏ, ਦਾ ਫ਼ਰਕ ਆ
ਫ਼ਰਕ, ਆ ਜਾਂਦਾ ਹੂ ਉਹੀ, ਕਾਫ਼ੀ ਫਰਕ ਪੈਂਦਾ, ਔਫਰ ਆ ਜਾਂਦਾ ਹੈ ਹਾਂ। ਏ ਔਨਲਾਈਨ ਨਾ, ਓਫਰ ਦੇ ਕੇ ਆਪਣੇ ਕਸਟਮਰ, ਜਿਹੜੇ ਗ੍ਰਾਹਕ ਹੁੰਦੇ ਨਾ, ਆਪਣੇ ਵੱਲ ਖਿੱਚਦੇ ਆ। ਕਿ ਬੰਦਾ, ਜ਼ਿਆਦਾ ਤੋਂ ਜ਼ਿਆਦਾ ਸਾਡੇ ਕੋਲੋਂ ਔਨਲਾਈਨ, ਹੀ ਸ਼ੋਪਿੰਗ ਕਰੇ
ਹਾਂਜੀ ਹਾਂਜੀ ਫਾਇਦਾ ਏ। ਮਤਲਬ ਮੋਬਾਇਲ ਤਾਂ ਹੁਣ ਕੋਈ ਕੋਈ ਕਹਿੰਦਾ ਮੋਬਾਇਲ ਦੇ ਮਤਲਬ ਘਰ ਦੇ ਲੋਕਾਂ ਨੇ ਜ਼ਿੰਦਗੀ ਖ਼ਰਾਬ ਕਰਤੀ ਫਰਾਣਾ, ਟਿਮਕਾ ਪਰ ਮੋਬਾਇਲ ਦੇਖੋ, ਚੰਗੇ ਵਾਸਤੇ ਵੀ ਹੁੰਦਾ, ਮਾੜੇ ਵਾਸਤੇ ਵੀ ਹੁੰਦਾ, ਹਾਂਜੀ। ਕਿੰਨੇ ਬਿਜਨਸ, ਮੋਬਾਇਲਾਂ ਤੇ ਬਿਨਾਂ ਹੋਣ
ਬਸ, ਉਹ ਸਾਰੀ ਚੀਜ਼ਾਂ, ਔਨਲਾਈਨ ਹੀ ਚੱਲਦੀਆਂ, ਉਹਦੇ ਵਾਸਤੇ ਹੀ ਔਨਲਾਈਨ ਚਾਹੀਦਾ ਹੁ।
ਹਾਂ, ਓਹੀ ਨਾ ਸਾਰੀ ਚੀਜ਼ ਔਨਲਾਈਨ ਵਿੱਚ। ਉਹ ਮੇਰਾ ਬੇਟਾ, ਮੇਰਾ ਬੇਟਾ ਬੈਠੇ ਬੈਠੇ ਅ, ਮਤਦਾਨ ਦਾ ਕਾਰਡ ਬਣਾ ਲਿੱਤਾ, ਵੋਟਾਂ ਦਾ ਕਾਰਡ। ਵੋਟ ਵੋਟ ਨੀ ਬਣਦੇ ਜੋ ਉਹ ਬੈਠੇ ਬੈਠੇ ਬਣਾ ਲਿੱਤਾ। ਰਾਸ਼ਨ ਕਾਰਡ ਵੀ ਬੈਠੇ ਬੈਠੇ ਬਣਾ ਲਿੱਤਾ ਫੇਿਰ ਮੇਰੀ ਮੰਮੀ ਦੀ ਨਾ ਮੇਰੀ ਮੰਮੀ ਦੀ ਡੈਥ ਹੋਈ ਸੀ ਸਾਡੇ ਪਿੰਡ ਉਹ ਉਹਨਾਂ ਦਾ ਮੌਤ ਸਰਟੀਫਿਕੇਟ ਵੀ ਘਰੇ ਬਣਾ ਬਣਾ ਲਿੱਤਾ
ਹਾਂ ਆਜ ਕਲ ਸਭ ਔਨਲਾਈਨ ਹੈ ਇੱਕ ਤਰ੍ਹਾਂ ਤੋਂ ਨੌਕਰੀਆਂ ਵੀ ਜਾ ਰਹੀਆਂ ਹਾਂਜੀ ਨੌਕਰੀਆਂ ਵੀ ਜਾ ਰਹੀਆਂ ਲੋਕ ਕਦੀਆਂ ਪਰ ਹੈ ਤੇ ਬੈਨੀਫਿਟ ਹੈਗਾ ਹੈ ਬਾਕੀਆਂ ਨੂੰ ਤੇ ਬਹੁਤ ਜ਼ਿਆਦਾ ਹੈਗਾ।
ਹਾਂਜੀ ਦੇਖੋ ਨੌਕਰੀਆਂ ਦੇ ਤਾਂ ਫਾਰਮ ਵੀ ਭਰ ਕੇ ਵੀ ਆ ਜਾਂਦੇ ਫੇਰ ਵੀ ਨਿਕਲਦੀ ਤਾਂ ਹੈ ਨੀ ਅ ਅਹ ਸੌ ਵਿੱਚੋਂ ਫ ਦਸ ਬੰਦੇ ਦੀ ਨਿਕਲਦੀ ਬਸ
ਹਾਂਜੀ ਹਾਂਜੀ
ਉਸ ਤੋਂ ਅੱਛਾ ਬੰਦਾ ਔਨਲਾਈਨ ਤੋਂ ਜੋਬ ਵੀ ਕੀਤੀ ਜਾਂਦੀ ਲੋਕਾਂ ਦਾ ਕੰਮ ਵੀ ਕੀਤਾ ਜਾਂਦਾ ਲੋਕਾਂ ਦੀ ਜਿਵੇਂ ਲਾਈਨਾਂ ਤੇ ਲੱਗਦੇ ਹੁੰਦੇ ਸੀ ਉਹ ਕੰਮ ਵੀ ਬੰਦ ਹੋ ਵਧੀਆ ਹੋ ਗਿਆ ਬੰਦ ਹੋ ਗਿਆ
ਹਾਂਜੀ ਹਾਂਜੀ ਇਹ ਤੇ ਹੈ।
ਤੇ ਲੱਗ-ਲੱਗ ਕੇ ਅਹ ਕੰਮ ਕਰਵਾਉਂਦੇ ਹੁੰਦੇ ਸੀ।
ਹੂੰ, ਹੂੰ, ਹੂੰ ਨਹੀਂ, ਹੁਣ ਤੇ ਘਰ ਬੈਠੇ, ਤੁਸੀਂ ਸਭ।
ਹਾਂਜੀ, ਓਹੀ ਨਾ।
ਹੂੰ, ਮੇਨ ਬੱਚੇ ਨੂੰ ਜਿੱਦਾਂ, ਕਲਾਸ ਵੀ ਲੈਣੀ ਹੁੰਦੀ ਹੈ ਉਹ। ਕਲਾਸ, ਵੀ ਆਪਣਾ ਔਨਲਾਈਨ ਲੈ ਲੈਂਦੇ ਆ। ਟਿਊਸ਼ਨ, ਨਹੀਂ ਜਾਣਾ ਉਹ ਵੀ ਸਭ, ਬਹੁਤ ਹੈ ਬ। ਬੱਚੇ ਦੀ ਸਟੱਡੀ ਵਗੈਰਾ ਕੋਈ ਬੁੱਕ ਲੈਣੀ ਹੈ, ਬਹੁਤ ਚੀਜ਼ਾਂ ਹੈਗੀਆਂ। ਔਨਲਾਈਨ ਤੁਸੀਂ ਬਹੁਤ ਕਰ ਸਕਦੇ ਹੋ।
ਗੈਸ ਬੁੱਕ ਕਰਨੇ ਨੂੰ ਜੋ ਅਨਪੜ੍ਹ ਹੁੰਦਾ। ਜਿਹਦੇ ਕੋਲ ਮੋਬਾਇਲ ਨਾ ਹੋਵੇ। ਉਹ ਤਾਂ ਵਿਚਾਚਾਰਾ ਜਾਕੇ ਉੱਥੇ ਜਾ ਕੇ ਦੁਕਾਨ ਤੇ ਜਾ ਕੇ ਬੁੱਕ ਕਰਾ ਕੇ ਆਏਗਾ। ਹੁਣ ਆਪਣੇ ਵਰਗੇ ਪੜ੍ਹੇ ਲਿਖੇ ਤਾਂ ਆਪਾਂ ਔਨਲਾਈਨ ਤੋਂ ਬੁੱਕ ਘਰੇ ਬੈਠ ਕੇ। ਬੈਡ ਤੇ ਬੈਠ ਕੇ ਆਪਾਂ ਬੁੱਕ ਕਰ ਲੈਂਦੇ।
ਹਾਂਜੀ ਹਾਂਜੀ। ਉਹੀ ਹੈ ਮੇਨ ਤੇ ਸ਼ੋਪਿੰਗ ਦਾ ਹੁੰਦਾ ਕਿ ਤੁਸੀਂ ਕੁਛ ਵੀ ਖਰੀਦ ਸਕਦੇ ਹੋ ਕਿ। ਤੇ ਵੀ ਜਾਣ ਦੀ ਤੁਹਾਨੂੰ ਲੋੜ ਨੀ ਹੈਗੀ ਸਮੇਂ ਦੀ ਬੱਚਤ ਹੈਗੀ ਹੈ। ਕੋਈ ਆ ਗਿਆ ਗੈਸਟ ਆ ਗਿਆ ਤੁਸੀਂ ਫਟਾਫਟ ਆਪਣਾ ਜ਼। ਜ਼ੇਪਟੋ ਬਾਹਰੋ ਵਗੈਰਾ ਕੁੱਛ ਵੀ ਮੰਗਵਾ ਸਕਦੇ ਹੋ ਖਾਣ ਪੀਣ ਦਾ ਸਮਾਨ ਮੰਗ।
ਹਾਂਜੀ, ਹੁਣ ਜਮੈਟੋ ਤੋਂ ਵੀ ਵਧੀਆ ਮਿਲ ਰਿਹਾ ਰੋ ਰੋਟੀ ਪਾਣੀ ਮਿਲ ਜਾਂਦਾ ਚਿਕਨ ਵਗੈਰਾ ਵੀ ਮੰਗਵਾ ਲੈਂਦੇ।
ਸਭ ਹਾਂਜੀ ਸਭ ਮੰਗਵਾ ਸਕਦੇ ਹੋ ਤੁਸੀਂ ਕੋਈ ਦਾਲ ਸਬਜ਼ੀ ਮੰਗਵਾਉਣੀ। ਉਹ ਵੀ ਸਭ ਕੁਛ।
ਹੁਣ ਮੇਰਾ ਡੈਡੀ ਉੱਥੇ ਮਹਾਰਾਸ਼ਟਰ ਵਿੱਚ ਆ ਅਸੀਂ ਇੱਥੇ ਪੰਜਾਬ ਵਿੱਚ ਕਦੋਂ ਕਦੋਂ ਸਾਨੂੰ ਦਿਲ। ਕਰਦਾ ਕਿ ਚੱਲ ਅਸੀਂ ਆਪਣੇ ਡੈਡੀ ਨੂੰ ਕੁੱਝ ਅਹ ਭੇਜਦੀਏ ਖਾਣ ਪੀਣ ਨੂੰ ਫੇਰ ਅਸੀਂ। ਅ ਓਨਲਾਈਨ ਤੋਂ ਫੋਨ ਕਰ ਦਿੰਦੇ ਉਹੀ ਸ਼ਹਿਰ ਵਿੱਚ
ਹਮ
ਫੋਨ ਕਰਕੇ ਫੇਰ ਅਸੀਂ ਸਿੱਧੀ ਚੀਜ਼ ਡੈਡੀ ਕੋਲ ਚਲੇ ਜਾਂਦੀ ਸੀ।
ਅੱਛਾ ਅੱਛਾ।
ਟੇਨਸ਼ਨ ਤੇ ਨਹੀਂ ਲੈਣਾ ਪਹਿਲਾਂ ਆਪਾਂ ਬੋਲਦੇ ਹੁੰਦੇ ਸੀ ਬਦੇ ਨੂੰ ਫੋਨ ਕਰਦੇ ਹੁੰਦੇ ਸੀ ਕੋਈ ਵੀ ਆਲੇ ਦੁਆਲੇ ਵਾਲੇ। ਗੁਆਂਢਣ ਨਾਲ ਨਾਲ ਵਾਲੇ ਕਿ ਬਈ ਮੇ ਮੇਰੇ ਡੈਡੀ। ਜ ਕੋਲ ਜਾਇਆ ਨਹੀਂ ਜਾਂਦਾ। ਤੁਸੀਂ ਆਵੇਂ ਪੈਸੇ ਭੇਜੂਗੀ ਤੁਸੀਂ ਸਮਾਨ ਲੈ ਕੇ ਦੇ ਦੋ ਉਹ ਹ। ਸਿਸਟਮ ਬੰਦ ਹੋ ਗਿਆ। ਵਧੀਆ ਹੋ ਗਿਆ। ਬੰਦ ਹੋ ਗਿਆ ਹੁਣ ਡਾਇਰੈਕਟ ਹੀ ਆਪਾਂ। ਚੀਜ਼ ਆਪਣੇ ਮਾਂ ਬਾਪ ਨੂੰ ਭੇਜ ਸਕਦੇ।
ਹਾਂਜੀ ਠੀਕ ਹੈ ਚਲੋ ਭੈਣ ਜੀ ਕੋਈ ਆ ਗਿਆ। ਤੇ ਮੈਂ ਕਰਦੀ ਬਾਅਦ ਚ ਕੋਲ ਠੀਕ ਹੈ ਜੀ ਓਕੇ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।